ਹੈਲੋ
ਹੈਲੋ
ਹਾਂਜੀ ਆਵਾਜ਼ ਬਹੁਤ ਘਟ ਆ ਰਹੀ ਜੀ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
ਹੂੰ
ਹੋਰ ਠੀਕ ਹੋ ਜੀ
ਹਾਂਜੀ ਠੀਕ ਠਾਕ ਜੀ ਤੁਹਾਡੀ ਆਵਾਜ਼ ਬਹੁਤ ਘੱਟ ਆਦੀ ਜੀ ਮੈਨੂੰ ਅੱਛਾ ਅਵਾਜ ਕਿਉ ਘੱਟ ਆ ਰਹੀ
ਹੈਲੋ ਹੈਲੋ ਹਣ ਠੀਕ ਹੈ ਹੁਣ ਠੀਕ ਹੈ
ਮੰਮੀ ਜੀ ਬਿਲਕੁਲ ਘੱਟ ਆ ਰਹੀ ਏ ਆਵਾਜ਼
ਤੁਹਾਡੀ ਵੀ ਘੱਟ ਹੀ ਆ ਰਹੀ ਹੈ ਥੋੜ੍ਹੀ ਬਹੁਤ ਬਤ ਸਮਝ ਹੀ ਆ ਰਹੀ ਤੁਹਾਡੀ
ਘੱਟ ਹੀ ਬੜੀ ਆਉਦੀ ਪਈ ਏ ਅਵਾਜ ੜੀ ਹੈਲੋ
ਹੈਲੋ
ਹੈਲੋ ਹਾਂਜੀ ਤੁ ਇਥੇ ਬੋਲ ਥੋੜਾ ਤੇਜ਼ ਬੋਲੋ ਆਵਾਜ ਬਹੁਤ ਘੱਟ ਆ ਰਹੀ ਹੈ ਜੀ
ਹੈਲੋ ਹੈਲੋ
ਹਾਂਜੀ ਹਾਂਜੀ ਹਾਂਜੀ ਹਾਂਜੀ ਥੋੜ੍ਹੀ ਆ ਰਹੀ ਹੈ ਤੈਨੂੰ ਜਾਣੀ ਚਾਹੀਦੀ ਹੈ ਹਾਂਜੀ ਹਾਂਜੀ ਦੱਸੋ ਜੀ ਹੋਰ ਕੀ ਕੀ ਹਾਲ ਚਾਲ ਤੁਹਾ ਹਾਂਜੀ ਹਾਂਜੀ ਸਭ ਠੀਕ ਹੈ ਜ ਹੋਰ ਜੀ ਸੋਸ਼ਲ ਮੀਡੀਆ 'ਤੇ ਤੁਸੀਂ ਯੂਜ ਕਰਦੇ ਜੇ
ਹਾਂਜੀ ਹਾਂਜੀ ਕਦੀ ਕਦੀ
ਹਾਂਜੀ ਹਾਂਜੀ ਅੱਜ ਕੱਲ ਦੇਖੋ ਕਿੰਨਾ ਮਤਲਬ ਹਰ ਸੋਸ਼ਲ ਮੀਡੀਆ ਤੇ ਹਰ ਬੰਦਾ ਇਥੇ ਹੁੰਦਾ ਜੀ
ਹਾਂਜੀ ਹਾਂਜੀ
ਹਾਂਜੀ ਇੰਸਟਾਗ੍ਰਾਮ ਹੋ ਗਿਆ ਫੇਸਬੁੱਕ ਹੋ ਗਈ
ਇੱਕ ਨਾ ਹਾਂਜੀ ਹਾਂਜੀ ਤੁਹਾਡੀ ਵੀ ਗੱਲ ਠੀਕ ਹੈ ਇੱਕ ਇਹ ਚੀਜ਼ ਨਾ ਜਿਹੜੀ ਸੋਸ਼ਲ ਮੀਡੀਆ ਵਗੈਰਾ ਹੈਗੀ ਹੈ ਨਾ ਇੱਕ ਲਿਮਿਟ ਤੱਕ ਹੋਣੀ ਚਾਹੀਦੀ ਹੈ ਜੇ ਅਡਿਕਸ਼ਨ ਹੋ ਗਈ ਨਾ ਇਸ ਚੀਜ਼ ਦੀ
ਹਾਂਜੀ
ਅਤੇ ਬਹੁਤ ਇਹ ਬਹੁਤ ਗਲਤ ਚੀਜ਼ ਹੈਗੀ ਐ ਐਡਿਕਸ਼ਨ ਹੋ ਗਈ ਫਿਰ ਬੰਦਾ ਚੌਵੀ ਚੌਵੀ ਘੰਟਿਆਂ ਨੂੰ ਵੀ ਲੈ ਕੇ ਬੈਠੇ
ਹਾਂਜੀ ਬਿਲਕੁਲ ਬਿਲਕੁਲ ਉਹ ਤੇ ਫਿਰ ਮਤਲਬ ਉਹ ਤੇ ਸਾਈਡ ਇਫੈਕਟ ਨਾ ਮਤਲਬ ਤੁਸੀਂ ਲੈ ਕੇ ਬੈਠੇ ਰਹੋਗੇ ਤੇ ਬੈ ਤੁਸੀਂ ਘਰ ਦੇ ਕੰਮ ਵੀ ਨੀ ਕਰ ਸਕਦੇ ਤੇ
ਕਈ ਬੰਦੇ ਇਸ ਚੀਜ਼ ਦਾ ਫਾਇਦਾ ਵੀ ਲੈਂਦੇ ਹੈਗੇ ਨੇ ਜਿਵੇਂ ਇਨਫੈਨਸਰ ਹੋ ਜੇ ਜਿਵੇਂ ਇਨਫਲੂਐਂਸਰ ਹੋ ਗਏ ਉਹ ਚੀਜ਼ ਕੰਟੈਂਟ ਪਾਉਂਦੇ ਹੈਗੇ ਉਹਨਾਂ ਨੂੰ ਪੈਸੇ ਕਮਾਉਂਦੇ ਹੈਗੇ ਨੇ
ਹਾਂਜੀ ਬਿਲਕੁਲ ਚਲੋ ਉਹ ਤਾਂ ਠੀਕ ਹੈ ਮਤਲਬ ਕਮਾ ਰਹੇ ਨੇ ਤੇ ਵਧੀਆ ਲੱਗਾ ਰਏ ਕਮਾ ਵੀ ਰਹੇ ਮੇਨੂੰ ਸੋਸ਼ਲ ਮੀਡੀਆ ਤੇ ਚਲੋ ਜੀ ਉਹ ਗੱਲ ਦਾ ਫਾਇਦਾ ਵੀ ਜੇ ਕਮਾ ਰਿਹਾ ਫਿਰ ਤੇ ਠੀਕ ਹੈ ਜੇ ਤੁਸੀਂ ਟਾਈਮ ਵੇਸਟ ਕਰ ਰਹੇ ਹੋ ਤਾਂ ਫਿਰ ਤਾਂ ਕੋਈ ਫਾਇਦਾ ਹੀ ਨਹੀਂ ਹੈ ਨਾ ਇਸ ਚੀਜ਼ ਦਾ ਹਾਂਜੀ ਇਹ ਸਿਆਣੇ ਦੀ ਲਾਈ ਦੇ ਕੇ ਜਾ ਰਹੇ ਹੋ ਚਲੋ ਉਹ ਤਾਂ ਕੋਈ ਫੈਦਾ ਹੀ ਹੈ ਜ ਕਮਾ ਰਹੇ ਹੋ ਇੱਥੇ ਬਹੁਤ ਵਾ ਫਾਇਦਾ ਵੀ ਬਹੁਤ ਆ ਦੇਖੋ ਜੀ ਸੋਸ਼ਲ ਮੀਡੀਆ ਤੇ
ਖਾਂਦਾ ਹੈਗਾ ਨਾ ਜੀ
ਹਾਂਜੀ ਬਿਲਕੁਲ ਬਿਲਕੁਲ ਸਹੀ ਹ ਹਾਂਜੀ ਬਿਲਕੁਲ ਆਪਣੇ ਘਮ ਸਣੇ ਨਾਲੇ ਬੰਦਾ ਕਦਾ ਦੇਖੋ ਜੀ ਉਹ ਦਾ ਜ਼ੂਰ ਤੁ ਕਿੱਥੇ ਕਰਨਾ ਹੈਗਾ ਉਹ ਆਪਣਾ ਦਿਮਾਗ ਹੈਗਾ ਜੀ ਸੋਸ਼ਲ ਮੀਡੀਆ ਦਾ ਤੁਸੀਂ ਕੀ ਮਤਲਬ ਤੁਸੀਂ ਗੇਨ ਕਰਨਾ ਹੈ ਜਾਂ ਖ਼ਰਾਬ ਕਰਨਾ ਕੁਛ ਆਪਣਾ ਬਕ ਉਹ ਆਪਣੇ ਤੇ ਡਿਪੈਂਡ ਕਰਦਾ ਬੰਦੇ ਦਾ ਉਹ ਆਪਣੀ ਸੋਚ ਏ ਬੰਦੇ ਦੀ ਅੱਛੀ ਸੋਚ ਰੱਖੋ ਅੱਛਾ ਕੁੱਛ ਮਿਲੇਗਾ ਜੇ ਤੁਹਾਡੀ ਪ ਦੇੋਗੇ ਉਹਦੇ ਨਾਲ ਬੋਲਨਾ ਸਗੋ ਸਗਾਈ ਖਰਾਬ ਹੋਏਗੀ ਬੱਚੇ ਦੀ ਦੇਖੋ ਸਿੱਖਾਂ ਨੂੰ ਅਤੇ ਬਹੁਤ ਕੁਛ ਮਿਲ ਸਕਦਾ ਜੀ ਸੋਸ਼ਲ ਮੀਡੀਆ ਦੇ ਫਾਇਦਾ ਵੀ ਬਹੁਤ ਹੈ ਜੀ ਘਰ ਬੈਠੇ ਬੰਦਾ ਕਮਾ ਕੇ ਦਿੰਦਾ ਏ ਆਪਨਾ ਸ਼ੋਪਿੰਗ ਕਰ ਲੈਂਂਦਾ
ਹੁ ਜੋ ਚੀਜ਼ ਹਾਂਜੀ ਹਾਂਜੀ ਇਹ ਜੋ ਫਾਇਦੇ ਹੈਗੇ ਨੇ ਸੋਸ਼ਲ ਮੀਡੀਆ ਦੇ ਕਰ ਲਈ ਨੌਲੈਜ ਲੈ ਲਈ ਨਿਊਜ਼ ਵਗੈਰਾ ਵੇਖ ਲਈ ਸਪੋਰਟਸ ਹੋ ਗਿਆ ਏਡਿਕਸ਼ਨ ਹੋਣੀ ਏਸ ਚੀਜ਼ ਦੀ ਉਹ ਬਹੁਤ ਬੁਰੀ ਚੀਜ਼ ਹੈਗੀ ਹੈ ਨਾ
ਹਾਂਜੀ ਉਹ ਤੁਸੀਂ ਤੇ ਫਿਰ ਉਹ ਤੇ ਟਾਈਮ ਵੇਸਟ ਹੈਗਾ ਟਾਈਮ ਵੇਸਟ ਤੇ ਸਿਹਤ ਵੀ ਖ਼ਰਾਬ ਇਸ ਚੀਜ਼ ਨਾਲ ਬੈਠੇ ਬੈਠੇ ਸੀ ਮਤਲਬ ਅਸੀਂ ਲਾਹ ਵੀ ਨਹੀਂ ਲੈ ਰਹੇ ਜੇਸੇ ਬਚ ਬੱਚੇ ਹੁਣ ਪੜ੍ਹ ਰਹੇ ਨੇ ਕਾੱਲੇਜਾਂ ਵਿੱਚ ਨੇ ਸਕੂਲਾਂ ਵਿੱਚ ਨੇ ਮਤਲਬ ਕੁਛ ਅਪਨਾ ਨਿਕਾਲਨਾ ਚਾਹੁੰਦੇ ਨੇ ਕੁ ਸਮਝਣਾ ਚਾਹਦੇ ਨੇ ਵੀ ਕੋਈ ਬ ਕਿੰਨੀ ਜਲਦੀ ਬੱਚਾ ਨਿਕਾਲ ਕੇ ਪੜ੍ਹ ਸਕਦਾ ਏ ਕੋਈ ਮੈਥ ਹੈ ਕੋਈ ਮਤਲਬ ਕੰਮ ਕਰਨਾ ਬੱਚੇ ਨੇ ਕੋਈ ਜ ਸਮਝ ਆ ਰਿਹਾ ਇਸ ਚੀਜ਼ਾਂ ਦਾ ਤੇ ਬਹੁਤ ਫਾਇਦਾ ਵੀ ਹੈਗਾ ਚੀਜ਼ਾਂ ਤੇ ਚੈਟ ਜੀ ਪੀ ਟੀ ਹੈਗੀ ਏ ਗੂਗਲ ਹੈਗਾ ਜੀ ਚੀਜ਼ਾਂ ਤਾਂ ਬਹੁਤ ਅੱਛ ਲ ਜੀ ਫਾਇਦਾ ਵੀ ਬਹੁਤ ਏ ਤੁਸੀਂ ਮਿੰਟਾਂ ਚ ਤੁਸੀਂ ਕਿਸੇ ਟੋਪਿਕ ਤੇ ਅਪਨਾ ਕਰ ਵੀ ਸਕਦੇ ਹੋ ਕੰਮ ਕਰ ਸਕਦੇ ਹੋ ਕਰਨਾ ਤੇ ਤੁਸੀਂ ਨਿਕਾਲ ਸਕਦੇ ਹੋ ਆਪਣਾ ਕੰਮ ਕਰ ਸਕਦੇ ਹੋ ਪੜ ਸਕਦੇ ਹੋ ਕੁਛ ਸਿੱਖਨਾ ਚਾਹੋ ਮਤਲਬ ਅੱਜਕਲ ਕਿੰਨੇ ਐਪ ਨੇ ਸਿੱਖਣ ਵਾਸਤੇ ਵੀ ਬਹੁਤ ਚੀਜ਼ਾਂ ਹੈਗੀਆਂ ਨੇ ਜੀ ਦੱਸ ਹਾਂਜੀ ਬਾਕ ਤੁਸੀਂ ਆਪਣਾ ਦਿਮਾਗ ਹੈ ਵੀ ਅੱਛੇ ਪਾਸੇ ਲਾਓ ਜਾਂ ਬੁਰੇ ਪਾਸੇ ਲਓ ਉਹ ਆਪਣੀ ਸੋਚ ਹੈ ਬੱਚੇ ਦੀ ਭਾਵੇਂ ਬੱਚਾ ਹੈ
ਆਪਣਾ ਪੁਆਇੰਟ ਆਫ ਵਿਊ ਏ ਨਾ ਅਸੀਂ ਕਿਸ ਪਾਸੇ ਕਿਵੇਂ ਚੀਜ਼ ਨੂੰ
ਹਾਂਜੀ, ਬਿਲਕੁਲ ਜੀ ਉਹ ਆਪਣਾ ਫੈਦਾ ਬਿਲਕੁਲ ਬਿਲਕੁਲ ਕੋਸ਼ਿਸ਼ ਤੇ ਹੀ ਕਰਨੀ ਚਾਹੀਦੀ ਹੈ ਵੀ ਅੱਛੇ ਪਾਸੇ ਹੀ ਲਾਓ
ਬਿਲਕੁਲ ਬਿਲਕੁ
ਹਾਂਜੀ ਹਾਂਜੀ ਹੋਰ ਕੀ ਬਸ ਸੋਸ਼ਲ ਮੀਡੀਆ ਦਾ ਅੱਛਾ ਹਾਂਜੀ ਜ਼ਿਆਦਾ ਤੋਂ ਜ਼ਿਆਦਾ ਫਾਇਦਾ ਹੀ ਲੈਨਾ ਚਾਹੀਦਾ ਇਹਨਾਂ ਚੀਜ਼ਾਂ ਦਾ ਤੇ ਹਾਂਜੀ
ਹਰ ਇੱਕ ਚੀਜ਼ ਦੇ ਸਾਈਡ ਇਫੈਕਟ ਵੀ ਹੈਗੇ ਆ ਤੇ ਨੈਗੇਟਿ ਬਿਲਕੁਲ ਬਿਲਕੁਲ ਪੋਜ਼ੀਟਿਵ ਦੇ ਇਫੈਕਟ ਵੀ ਹੈਗੇ ਆ
ਹਾਂਜੀ ਉਹ ਤੇ ਦੇਖੋ ਕੋਈ ਵੀ ਕੰਮ ਹੈ ੳਦਾ ਸਾਈਡ ਇਫੈਕਟ ਵੀ ਏ ਤੇ ਫਾਇਦਾ ਵੀ ਉਹ ਆਪਣੇ ਤੇ ਡਿਪੈਂਡ ਕਰਦਾ ਜੀ ਤੁਸੀਂ ਕੀ ਲੈਨਾ ਚਾਹੁੰਦੇ ਹੋ ਇਸ ਚੀਜ਼ ਤੋਂ
ਇੱਕ ਦਵਾਈ ਟਾਈਪ ਹੋ ਗਈ ਨਾ ਦਵਾਈ ਜ਼ਿਆਦਾ ਖਾ ਲਈ ਤੇ ਸਾਈਡ ਇਫੈਕਟ ਕਰੀ ਦਵਾਈ ਘੱਟ
ਅਗੇ ਨੋਰਮਲ ਤਰੀਕੇ ਨਾਲ ਬਿਲਕੁਲ ਉਹ ਫਾਇਦਾ ਕਰੇਗੀ ਬਿਲਕੁਲ ਜੀ ਇਹ ਤੇ ਹੈ ਈ ਏ ਜੀ ਬਿਲਕੁਲ ਜੀ ਇਸ ਚੀਜ਼ ਦਾ ਤੇ ਹੈ ਈ ਏ ਚਲੋ ਜੀ ਵਧੀਆ ਜੀ ਹੋਰ ਕੀ ਅਪਨਾ ਸਿੱਖਣਾ ਚਾਹੀਦਾ ਕੁਛ ਨਾ ਕੁਛ ਸੋਚਣਾ ਚਾਹੀਦਾ ਕੋਈ ਚ ਵਾ ਕਿੰਨਾ ਸਟਿਚਿੰਗ ਵਗੈਰਾ ਸ ਖਾਂਦੇ ਨੇ ਦੇਖੋ ਤੁਸੀਂ ਸਿਖ ਨੀ ਸਕਦੀਆਂ ਲੇਡੀਜ਼ ਬਿਲਕੁਲ ਜੀ ਕਈ ਚੀਜ਼ਾਂ ਖਾਨਾ ਬਨਾਨਾ, ਬਿਲਕੁਲ ਬੱਚਿਆਂ ਨੂੰ ਪੜ੍ਹਾਣਾ, ਹਰ ਚੀਜ਼ ਮਤਲਬ ਕਿੰਨਾ ਬਿਲਕੁਲ
ਹੁਣ ਕੋਈ ਚੀਜ਼ ਸਾਨੂੰ ਬੱਚਿਆਂ ਨੂੰ ਸਮਝਾਣੀ ਉਹ ਸਾਨੂੰ ਵੀ ਨਹੀਂ ਸਮਝ ਆ
ਹਾਂਜੀ, ਬਿਲੁ ਬਿਲਕੁਲ ਜੀ ਬਿਲਕੁਲ, ਬਿਲਕੁਲ ਤੁਸੀਂ ਇੱਥੋਂ ਨਿਕਾਲ ਕੇ ਪੜ੍ਹ ਸਕਦੇ ਹੋ। ਨਿਕਾਲ ਸਕਦੇ ਹੋ ਹਾਂਜੀ, ਇਹ ਕੰਮ ਸਾਨੂੰ ਨੀ ਸਮਝ ਆ ਰਿਹਾ ਕਈ ਸਾਨੂੰ ਕੋਸ਼ਚਨ ਦੇ ਆਂਸਰ ਨਾ ਮਿਲ ਜਾਂਦੇ ਨੇ ਕੋਈ ਦਵਾਈ ਏ ਦੇਖੋ ਅਸੀਂ ਦਵਾਈ ਲੈ ਕੇ ਆਵਾਂਗੇ, ਕਈ ਵਾਰ ਅਸੀਂ ਸੋਚ ਇੱਥੇ ਮਤਲਬ ਅਸੀਂ ਸਰਚ ਮਾਰ ਲੈਂਦੇ ਆ ਮੋਬਾਇਲ ਦੇ ਵਿੱਚ ਹਾਂਜੀ ਇਹ ਮੈਡੀਕਲ ਕਿਸ ਕਿਸ ਵਾਸਤੇ ਏ, ਕਿਸ ਤਰ੍ਹਾਂ ਹੈਗੀ ਏ। ਬਹੁਤ ਹੀ ਸੁੱਖ ਹੇਗੇ ਨੇ ਕਈ ਚੀਜ਼ਾਂ ਦੇ ਕਿ, ਹਾਂਜੀ।
ਇੱਕ ਉਸ ਚੀਜ਼ ਨੂੰ ਯੂਜ ਕਰਨਾ ਵੀ ਤੇ ਆਪਣਾ ਦਿਮਾਗ ਵੀ ਹੁੰਦਾ ਨਾ ਬਈ ਸਾਰੀ ਕਰਮਾਂ ਦੀ ਖੇਡ ਵੀ ਆ ਜਾਂਦੀ ਐ ਬਈ ਕਦੋਂ ਕਿਸ ਚੀਜ਼ ਦੀ ਕ ਉਦੋਂ ਸਮਝ ਆਣੀ ਏ ਹੁਣ ਜਿਵੇਂ ਕਰੋਨਾ ਚਲਿਆ ਸੀ। ਹੁਣ ਸਭ ਘਰ ਬੈਠੇ ਸੀ ਵਿਹਲੇ ਕੀ ਕਰ ਰਹੇ ਸੀ ਸਿਰਫ ਫੋਨ ਹੀ ਤੇ ਚਲਾ ਰਹੇ ਸੀਗੇ।
ਹਾਂਜੀ ਮੀਡੀਆ
ਪੁੱਛਿਆਂ ਨਹੀਂ ਹੋਊ ਉਸ ਚੀਜ਼ ਦੀ ਹੁਣ ਕਈ ਕਈਆਂ ਨੇ ਉਸ ਚੀਜ਼ ਦੀ ਸਹੀ ਜੇ ਇੰਪੈਕਟ ਲਿੱਤਾ ਤੇ ਉਹਨੂੰ ਆਪਣਾ ਜੋ ਵੀ ਘਰ ਬਣਾ ਰਹੇ ਰੈਸਪੀ ਬਣਾ ਕਿਉਂਕਿ ਕੋਈ ਵੀ ਚੀਜ਼ ਆਪਾਂ ਕੋਈ ਵੀ ਚੀਜ਼ ਸਾਰੀ ਘਰ ਬਣਾ ਕੇ ਦੇਖੀਏ ਨਾ ਇਕ ਨਾ ਇਕ ਵਾਰੀ ਕਰੋ
ਹਾਂਜੀ- ਹਾਂਜੀ ਬਿਲਕੁਲ -ਬਿਲਕੁਲ
ਵੀ ਹੋ ਪੀਜ਼ਾ ਹੋ ਗਿਆ ਮੋਮੋਸ ਹੋ ਗਏ ਸਪਰਿੰਗ ਰੋਲ ਹੋ ਗਿਆ ਚੋਮਿਨ ਹੋ ਗਿਆ ਆਪਾਂ ਸਭ ਕੁਛ ਬਣਾ ਕੇ ਦੇਖਣੇ ਆ ਨਾ। ਕਈ ਨੇ ਇਸ ਚੀਜ਼ ਦਾ ਫਾਇਦਾ ਚੱਕਿਆ ਉਹਨਾਂ ਨੇ ਚੱਕ ਕੇ ਯੂਟਿਊਬ ਤੇ ਪਾ ਤੀ ਹੁਣ ਬ ਬੰਦਿਆਂ ਨੇ ਕਰਨਾ ਕੀ ਸਿਰਫ ਫੋਨ ਤੇ ਚਲਾਣਾ। ਲੋਕਡਾਊਨ ਹੋਰ ਕੀਤਾ ਕੀ ਏ ਹੋਰ ਵਿਊਜ਼ ਵਧਦੇ ਤੇ ਉਹਨਾਂ ਦੀ ਉਹਨਾਂ ਦੀ ਬਿਲਕੁਲ ਉਹਨਾਂ ਦੀ
ਹਾਂਜੀ
ਮਾਇਆ- ਮਾਇਆ ਹੋ ਗੀ।
ਬਿਲਕੁਲ ਜੀ ਬਿਲਕੁਲ ਬਸ ਕਈਆਂ ਨੇ ਕਮਾ ਲਿਆ ਤੇ ਕਈ ਵਿਚਾਰੇ ਬੜੇ ਮੁਸ਼ਕਲਾਂ 'ਚ ਵੀ ਗੁਜ਼ਰੇ ਨੇ। ਕਰੋਨਾ ਦੇ ਵਿੱਚ ਬੜੇ ਹਾਲਾਤ ਖ਼ਰਾਬ ਜਾ ਰਹੇ ਨੇ ਲੋਕਾਂ ਨੂੰ ਬਸ ਜੀ ਬਾਕੀ ਤਾਂ ਕਰਮਾਂ ਦੀ ਖੇਡ ਆ ਜਾਂਦੀ ਏ ਲੈ ਦੇ ਕੇ ਬਿਲਕੁਲ- ਬਿਲਕੁਲ ਜੀ। ਚਲੋ ਜੀ ਸੋਸ਼ਲ ਮੀਡੀਆ ਤੇ ਲੋਕੀ ਬੜੇ ਐਕਟਿਵ ਰਹੇ ਉਸ ਟਾਈਮ ਕੋਈ ਕੁਛ ਪਾ ਰਿਹਾ ਕੋਈ ਕੁਛ ਪਾ ਰਿਹਾ ਬਣਾ-ਬਣਾ
ਬਿਲਕੁਲ -ਬਿਲਕੁਲ ਕਈ ਇਸ ਚੀਜ਼ ਦਾ ਫੈ ਫੈਕਟ ਵੀ ਲੈ ਰਹੇ ਆ ਕਈ ਉਸ ਚੀਜ਼ ਦਾ ਫਾਇਦਾ ਲੈ ਰਹੇ ਤੇ ਕਈ ਉਸ ਚੀਜ਼ ਦਾ
ਬਿਲਕੁਲ- ਬਿਲਕੁਲ -ਬਿਲਕੁਲ ਜੀ- ਬਿਲਕੁਲ ਜੀ ਕਈ ਆਪਣਾ ਟਾਈਮ ਵੇਸਟ ਵੀ ਕਰ ਰਹੇ ਬਹਿ ਕੇ
ਟਾਈਮ ਵੇਸਟ ਕਰ ਅਤੇ ਕਈ ਉਸ ਚੀਜ਼ ਨੂੰ ਕਈ ਉਸ ਥਰੂ ਦਾ ਨੌਲੇਜ ਵੀ ਦੇ ਰਹੇ ਬੰਦਿਆਂ ਨੂੰ
ਹੈ ਨਾ।
ਹਾਂਜੀ ਬਿਲਕੁਲ ਜੀ ਸੋਸ਼ਲ ਮੀਡੀਆ ਤੇ ਦੇਖ ਦੇਖੋ ਅੱਜ ਵਾਲਾ ਹੈ ਜੀ ਨਿਊਜ਼ ਨੇ ਜੀ ਨਿਊਜ਼ ਬੈਠੇ- ਬੈਠੇ ਘਰ ਆ ਜਾਂਦੇ ਨੇ ਟੀ ਵੀ ਚਲਾਣ
ਉਹੀ ਤੇ ਉਹੀ ਆਪਾਂ ਕੰਮ ਕਰ ਲਿਆ ਪੰਦਰਾਂ ਵੀਹ ਮਿੰਟ ਦਾ ਜਿਹੜੇ ਉਹ ਜਿਹੜੇ ਉਹ ਚੱਲੇ ਆ ਬਥੇਰੇ ਫਰਾਵਰ ਵਗੈਰਾ ਉਹ ਕਰ ਲਈਏ ਪੰਦਰਾਂ ਵੀਹ ਮਿੰਟ ਦੇ ਇੱਕ ਦਿਨ ਦੇ ਬੰਦੇ ਤਿੰਨ- ਤਿੰਨ ਹਜ਼ਾਰ ਰੁਪਏ
ਉਹ ਡਰਾਈਵਰ ਵਗੈਰਾ ਦਾ ਹੈ ਕੁਛ ਸੋਪ ਹੈ ਉਹਦੇ ਵਿੱਚ
ਚੀਜ਼ ਹੁੰ ਉਹੀਂ ਤੇ ਸੋਸ਼ਲ ਮੀਡੀਆ ਦਾ ਇੰਪੈਕਟ ਯੂਜ ਕਰਨਾ ਉਹੀ ਜਾਗ ਜਾਂਦੀ ਹੈ ਨਾ।
ਹਾਂਜੀ ਬਿਲਕੁਲ ਜੀ ਬਿਲਕੁਲ ਬਿਲਕੁਲ ਜੀ ਹੋਰ ਬਾਕੀ ਸੋਸ਼ਲ ਮੀਡੀਆ ਤੇ ਹੈ ਜੀ ਚਲੋ ਜੀ। ਬੜੇ ਕੰਮ ਅਸੀ ਕਰ ਵੀ ਸਕਣੇ ਹਾਂ ਸਿੱਖ ਵੀ ਸਕਣੇ ਹਾਂ। ਕਿੱਥੇ ਬੈਠੇ- ਬੈਠੇੇ ਕਿਸੇ ਕੋਲ ਅਸੀ ਬੜਾ ਕੁਛ ਗੇਨ ਕਰ ਸਕਦੇ ਸੋਸ਼ਲ ਮੀਡੀਆ ਤੇ ਹਾਂਜੀ ਹੋਰ ਬਸ ਜੀ ਹੋਰ ਐਕਟਿਵ- ਐਕਟਿਵ ਰਹਿਣਾ ਚਾਹੀਦਾ ਸੋਸ਼ਲ ਮੀਡੀਆ ਅਛੇ ਕੰਮ ਕਰਨੇ ਵਾਸਤੇ ਕਹਿੰਦੇ ਨੇ ਹਾਂਜੀ। ਹਾਂਜੀ ਹੋਰ ਜੀ ਸੋਸ਼ਲ ਮੀਡੀਆ ਕੀ- ਕੀ ਸਿੱਖਦੇ ਰਹਿੰਦੇੇ ਜ ਬਾਦ ਤੇ ਫਿਰ ਤੁਸੀ ਲੇਡੀਜ਼ ਨੂੰ ਤੇ ਬਹੁਤ ਸੁੱਖ ਹੈ ਚਲੋ ਕੋਈ ਸਟੀਚਿੰਗ ਕਰਨੀ ਹੈ ਜਾਂ ਕੁਛ ਕਰਨਾ ਅਸੀ ਸਿੱਖ ਵੀ ਸਕਦੇ ਹਾਂ ਜੈਂਟਸ ਨੂੰ ਵੀ ਹੈ।
ਚੀਜ ਦਾ ਗਲਤ ਫਾਇਦਾ ਨਾ ਚੱਕੇ ਨਾ ਉਹਨਾਂ ਦਾ ਗੱਲਾਂ ਐਵੀ ਆਈ ਜਾਂਦੀਆਂ ਨਾ ਕੋਈ ਸਹੀ ਚੱਲ ਰਿਹਾ ਸਹੀ ਚੱਲਣ ਦੋ ਬਸ ਆਪਣੀਂ ਪਰਸਨਲ ਲਾਈਫ ਉਸ ਚੀਜ਼ ਨੂੰ ਡਿਟੈਕਟ ਨਾ ਕਰੋ। ਤੇ ਉਹ ਜ਼ਿਆਦਾ ਵਧੀਆ ਹੈਗਾ, ਆਪਣੀਂ ਸੋਸ਼ਲ ਲਾਈਫ ਨਾ ਦਿਖਾਓ ਨਾ ਉਹਦੇ ਤੇ।
ਹਾਂਜੀ ਬਿਲਕੁਲ ਜੀ-ਬਿਲਕੁਲ, ਸਿੱਖੋ ਵਾਧੂ ਜਿੰਨਾ ਸਿੱਖ ਸਕਦੇ ਹੋ, ਗੇਨ ਕਰੋਂ, ਹਾਂ। ਆਪਣੇ ਆਪ ਨਾ ਦਿਖਾਓ, ਇਹ ਤੁਸੀ ਗੇਨ ਕਰੋ, ਤੁਸੀਂ ਸਿੱਖ ਸਕਦੇ ਹੋ, ਸਿੱਖੋ ਜੀ ਸੋਸ਼ਲ ਮੀਡੀਆ ਤੇ ਹੀ ਨੇ
ਪਰ ਆਪਣੀ ਲਾਈਫ ਚ, ਹਰ ਕਿਸੇ ਨੂੰ ਦਿਖਾਣਾ ਥੋੜ੍ਹਾ ਨਾ ਵਧੀਆ ਹੁੰਦਾ।
ਨਹੀਂ- ਨਹੀਂ ਉਹ ਤਾਂ ਅੱਛੀ ਗੱਲ ਈ ਨਹੀਂ ਐ, ਜੋ ਦਿਖਾ ਰਹੇ ਨੇ, ਪਤਾ ਨੀ ਉਹਨਾਂ ਨੂੰ ਕੀ ਮਿਲ ਰਿਹਾ। ਇਹ ਤੇ ਬਾਕੀ ਆਪਣੀ- ਆਪਣੀ ਸੋਚ ਏ, ਹਾਂਜੀ ਬਿਲਕੁਲ ਜੀ। ਇਥੇ ਦੇਖੋ, ਇੱਥੇ ਕਿੰਨਾ ਕੁਛ ਵੀ ਦਿਖਾਂਦੇ ਰਹਿੰਦੇ ਨੇ ਆਪਣਾ, ਘੁੰਮਣ ਗਏ ਆ ਜੀ। ਇੱਥੇ ਗਏ ਆ ਜੀ, ਏਧਰ ਗਏ ਆ, ਸਭ ਕੁਛ ਪਾ ਦਿੰਦੇ ਨੇ ਲੋਕੀ, ਲਾਈਵ ਵੀ ਰਹਿੰਦੇ ਨੇ ਕਈ ਲੋਕ। ਹਾਂ, ਅਸੀਂ ਹੁਣ ਘਰੋਂ ਨਿਕਲਣ ਲੱਗਿਆ ਜੀ, ਹਾਂਜੀ ਕਿੱਥੇ ਪਹੁੰਚ ਗਿਆ ਜੀ। ਇਸ ਤਰ੍ਹਾਂ ਕਰ ਰੇ ਆ ਜੀ, ਸਭ ਕੁਝ ਦਿਖਾਂਦੇ ਵੀ ਰਹਿੰਦੇ ਲੋਕ। ਨਾਲੋਂ ਨਾਲ ਪਤਾ ਲੱਗਦਾ ਰਹਿੰਦਾ ਰਿਸ਼ਤੇਦਾਰਾਂ ਨੂੰ, ਹਾਂਜੀ ਫਲਾਣਾਂ- ਫਲਾਣਾਂ ਬੰਦਾ ਕਿਥੇ ਗਿਆ ਸੀ। ਸੋਸ਼ਲ ਮੀਡੀਆ ਤੇ ਉਹ ਆਪਣਾ ਦਿਮਾਗ ਐ, ਵੀ ਤੁਸੀਂ ਕਿਸ ਤਰ੍ਹਾਂ ਉਹਨੂੰ ਯੂਜ਼ ਕਰਨਾ, ਹਾਂਜੀ ਦਿਖਾਵੇ ਚ ਰੱਖਣਾ ਜਾਂ ਕੁਛ ਸਿੱਖਣਾ। ਜਾਂ ਲੋਕਾਂ ਨੂੰ ਦਿਖਾਵਾ ਕਰਨਾ ਆਪਣਾ। ਹੂੰ-ਹੂੰ, ਹਾਂਜੀ ਜੀ ਬਿਲਕੁਲ ਜੀ, ਹਾਂਜੀ ਬਿਲਕੁਲ ਜੀ, ਬਿਲਕੁਲ
ਕਈ ਬਿਲਕੁਲ ਹੀ ਅਨਐਕਟਿਵ ਹੈਗੇ ਆ, ਇਸ ਚੀਜ਼ ਤੋਂ
ਬਿਲਕੁਲ-ਬਿਲ ਬਿਲਕੁੱਲ ਜੀ, ਅਸੀਂ ਖੁਦ ਵੀ ਇਹ ਚੀਜ਼ਾਂ ਸਾਨੂੰ ਕਿਧਰੇ ਨੀ ਲਾਇਕ ਲੱਗਦੀਆਂ, ਵੀ ਆਪਣਾ ਸਭ ਕੁਝ ਦਿਖਾਓ। ਅਸੀਂ ਉੱਥੇ ਆ, ਕਿੱਥੇ ਆਂ, ਸੀਕਰਟ ਹੋਣਾ ਚਾਹੀਦਾ ਆਪਣੀ ਲਾਈਫ ਦੇ ਵਿੱਚ। ਹੂੰ-ਹੂੰ, ਹਾਂਜੀ ਬਿਲਕੁੱਲ ਜੀ। ਹੋਰ, ਅੱਛਾ ਹੀ ਨੀ ਲੱਗਦਾ, ਵੈਸੇ ਵੀ ਇਹ ਚੀਜ਼ਾਂ ਦਿਖਾਵਾ। ਅੱਛੀ ਗੱਲ ਵੀ ਨੀ ਹੈਗੀ, ਬਹੁਤ ਜ਼ਾਦਾ।
ਹਾਂਜੀ- ਹਾਂਜੀ।
ਹਾਂਜੀ, ਓਕੇ। ਬਾਕੀ ਵਧੀਆ ਜੀ, ਆਪਣਾ ਬਸ ਆਪਣਾ ਰੱਖਣਾ ਚਾਹੀਦਾ ਬੰਦੇ ਨੂੰ।
ਬਿਲਕੁਲ- ਬਿਲਕੁਲ, ਹਾਂਜੀ- ਹਾਂਜੀ।
ਬਾਕੀ ਆਪਣਾ- ਆਪਣਾ ਦਿਮਾਗ ਵੀ, ਜਿੱਥੇ ਮਰਜ਼ੀ ਲੈ ਜੋ ਜੀ ਇਸ ਚੀਜ਼ ਨੂੰ। ਹਾਂਜੀ -ਹਾਂਜੀ, ਓਕੇ ਜੀ।